ਵੱਲ
ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ।
ਠੀਕ ਹੈ, ਤੁਸੀਂ ਸੁਣਾਓ।
ਅਸੀਂ ਵੀ ਠੀਕ ਠਾਕ ਆ।
ਕੀ
ਕੁਛ ਨਹੀਂ, ਬੈਠੇ ਹਾਂ। ਹੁੰ। ਕਿਉਂ ਤੂੰ ਕਲਮਾਰੀ ਖੋਲ ਕੇ ਬੈਠੀ?
ਮੈਂ ਤੇ ਉਹ ਸੂਟ ਕੱਢੇ ਹੀ, ਤੇ ਮੈਨੂੰ ਪਤਾ ਲੱਗਾ ਬਾਈ ਇੰਨੇ ਚਿਰਾਂ ਦੇ ਪੇਏ, ਤੇ ਮੈਂ ਪਾਏ ਨਹੀਂ ਐ।
ਅੱਛਾ। ਸੂਟ ਤੇ ਫਿਰ ਸਵਾ ਸਵਾ ਕੇ ਬੀਬੀਆਂ ਰੱਖ ਲੈਂਦੀਆਂ ਫ਼ਿਰ ਪਾਉਂਦੀਆਂ ਨੀ ਨਾ। ਚੇਤਾ ਭੁੱਲ ਜਾਂਦਾ ਵੀ ਕਿੰਨੇ ਕੁ ਸੂਟ ਆਹੀ ਸਵਾਲੇ।
ਨਵੇਂ ਨਵੇਂ ਡਜੇਨ ਆ ਜਾਂਦੇ, ਤੇ ਫ਼ਿਰ ਉਹ ਪੁਰਾਣੇ ਸੈਡ ਤੇ ਹੋ ਜਾਂਦੇ
ਹਾਂ, ਉਹ ਪਰ ਪੁਰਾਣੇ ਹੋ ਗਏ ਹੋਣੇ ਨੇ ਨਾ।
ਪੁਰਾਣੇ ਹੋ ਗੇ ਤੇ ਨਾਲੇ ਨਵੇਂ ਨਵੇਂ ਡਿਜ਼ਾਇਨ ਹੁੰਦੇ ਤੁਹਾਨੂੰ ਪਤਾ ਜਦੋਂ ਨਵੇਂ ਡਜੇਨ ਆ ਜਾਂ ਤੇ ਫੇਰ ਪੁਰਾਣੇ ਤੇ ਸਾਈਡ ਤੇ ਹੋ ਹੀ ਜਾਂਦੇ।
ਹਾਂ ਏ ਤਾ ਗੱਲ ਐ ਹੀ।
ਹਨਾ ਤੇ ਤੁਹਾਡੇ ਵੀ ਏਦਾਂ ਹੀ ਆ ਕੇ ਤੁਸੀਂ ਲਿਆਉਂਦੇ ਘੱਟ ਜੇ।
ਏਦਾਂ ਹੀ ਹਿਸਾਬ ਜੇ ਦੇ ਲੈ ਲਈਦੇ ਨੇ।
ਅੱਛਾ।
ਹਾਂਜੀ।
ਠੀਕ ਆ।
ਸੂਟਾਂ ਦੇ ਡਿਜ਼ਾਇਨ ਤੇ ਤੁਹਾਨੂੰ ਪਤਾ ਐ। ਦਿਹਾੜੀ ਚ ਕਿੰਨੀ ਕੁ ਵਾਰੀ ਬਦਲਦੇ ਨੇ।
ਹਾਂਜੀ, ਹਾਂ ਨਵੇਂ ਤੋਂ ਨਵਾਂ ਇੱਕ ਇਹ ਇੱਕ ਸਕਿੰਟਾਂ ਚ ਪਤਾ ਨ ਕਿੰਨੇ ਡਿਜਾਇਨ ਆ ਜਾਂਦੇ ਨੇ।
ਆ
ਇੱਧਰੋਂ ਬੰਦੇ ਨੇ ਲਿਆਂਦਾ ਤੇ ਉੱਧਰੋਂ ਨਵਾਂ ਡਿਜ਼ਾਇਨ ਆ ਗਿਆ।
ਹਾਂ, ਤੇ ਬੀਬੀਆਂ ਨੂੰ ਹੁੰਦਾ ਵੀ ਨਵਾਂ ਡਿਜਾਇਨ ਆ ਗਿਆ ਤੇ ਫਟਾਫਟ ਲੈ ਲਈਏ।
ਆ ਫਟਾਫਟ ਲੈ ਲਈਏ ਤੁਹੀ ਰੈਡੀਮੇਡ ਪਾਉਂਦੇ ਜੇ ਕੇ ਕੱਪੜਾ ਲੇ ਕੇ ਸਵਾਂਦੇ ਜੇ।
ਨਹੀਂ ਕੱਪੜਾ ਲੈ ਕੇ ਸਵਾਉਂਨ ਆ, ਮੈਂ ਨੀ ਕਦੇ ਰੈਡੀਮੇਟ ਪਾਏ।
ਅੱਛਾ, ਨਹੀਂ ਮੈਂ ਕਦੇ ਕਦੇ ਲੈਂਨੀ ਆ, ਓਦਾਂ ਤੇ ਦੂਸਰਾ ਲੈਂਨੀ ਆ।
ਅੱਛਾ, ਰੈਡੀਮੇਡ ਲੈਂਦੇ ਜੇ।
ਊ ਵਿੱਚੋਂ ਵਿੱਚੋਂ ਲੈਂਨੀ ਅ।
ਅੱਛਾ, ਅੱਛਾ।
ਹਾਂਜੀ, ਉਹ ਕਦੇ ਜਦੋਂ ਜੀ ਕਰੇ ਵਧੀਆ ਲੱਗੇ ਤੇ ਲੈ ਲਈਦਾ ਵਾ। ਜਿਵੇਂ ਉਹ ਪਲਾਜ਼ੋ ਵਾਲਾ ਹੋ ਗਿਆ।
ਹਾਂਜੀ।
ਹਨਾ, ਉਹ ਵੇਖ ਉਹ ਵੇਖ ਲੈਂਨੀ ਮੈਂ ਅਹ ਬਸ ਇਹ ਵੀ ਲੈਂਨੀ ਆ।
ਹਾਂਜੀ।
ਦੂਜੇ ਤੇ ਮੈਂ ਉਹ ਦੂਰੇ ਲੈਂਨੀ ਆ, ਕੱਪੜੇ ਲੈਂਨੀ ਹਾਂ।
ਠੀਕ ਹੈ।
ਤੁਸਹੀ ਕਿਹੜਾ ਪਾਉਂਦੇ ਜੇ, ਕੋਟਨ ਵਾਲੇ ਪਾਉਂਦੇ ਜੇ ਕਿ ਦੂਸਰੇ ਕਢਾਈ ਹੈਵੀ ਵਰਕ ਵਾਲੇ?
ਹਾਂਜੀ।
ਤੁਹੀ ਕੋਟਨ ਦੇ ਪਾਉਂਦੇ ਜੇ ਕਿ ਹੈਵੀ ਵਰਕ ਬੇ ਪਾਉਂਦੇ?
ਨਹੀਂ ਗਰਮੀਆਂ ਦੇ ਵਿੱਚ ਤੇ ਜ਼ਿਆਦਾ ਕੋਟਨ ਦੇ ਪਾਈ ਦੇਣੇ, ਜਾਦਾ ਪਾਰੀ ਮਤਲਬ ਕਢਾਈ ਵਾਲੇ ਵੀ ਨੀ ਪਾਈਦੇ ਨੋਰਮਲ ਜੇ ਪਾਈ ਦੇ ਨੇ, ਗਰਮੀ ਬੜੀ ਲੱਗਦੀ ਪਾਏ ਨੀ ਜਾਂਦੇ ਪਾਰੇ
ਇਹ ਵੀ ਗੱਲ ਐ ਕਿ ਨਾਲੇ ਗਰਮੀ ਬੜੀ ਐ ਨਾ ਤੇ ਉਹ ਤੁਹਾਨੂੰ ਪਤਾ ਕਢਾਈ ਵਏ ਤੇ ਓਦਾਂ ਹੀ ਚੁੱਭਦੇ ਨੇ।
ਕਾਰ ਤੇ ਆਖੀਦਾ ਵੀ ਇਦਾਂ ਘਸੇ ਘਸੇ ਪਾ ਲਈਏ। ਨੋਰਮਲ ਜੀ।
ਹਾਂਜੀ-ਹਾਂਜੀ, ਸਿਆਲ ਚ ਤਾਂ ਚੱਲ ਜਾਂਦੇ ਨੇ। ਪਰ ਗਰਮੀਆਂ ਚ ਨਹੀਂ ਚੱਲਦੇ।
ਹਾਂਜੀ, ਸਿਆਲ ਨੂੰ ਤੇ ਚੱਲ ਭਾਵੇਂ ਭਾਰਾ ਵੀ ਪਾਲੋ ਤਾਂ ਵੀ ਚੱਲ ਜਾਂਦੇ ਨੇ।
ਸਿਆਲ ਚ ਤੇ ਜ਼ਿਆਦਾ ਕਲਰ ਡਾਕ ਵੀ ਆਪਾਂ ਕਰ ਸਕਦੇ ਗੂੜੇ ਪਾਣੀ ਦੇ ਆ। ਗਰਮੀਆਂ ਚ ਜੇ ਗੂੜੇ ਪਾਈਏ ਤਾਂ ਫੇਰ ਉਹ ਚੁੱਭਦੇ ਜ ਨੇ।
ਹਾਂ।
ਹੈਂ।
ਆਹ ਤੇ ਗਰਮੀਆਂ ਚ ਤੇ ਚਲੋ ਏਦਾਂ ਟੈਮ ਪਾਸ ਹੋ ਜਾਂਦਾ ਕਿਤੇ ਆਉਣ ਜਾਣ ਲੱਗਿਆ ਪਾਣਾ ਪੈਂਦਾ ਪਾਰਾ ਸੂਟ। ਉਹ ਵੀ ਚਲੋ ਇਏਨਾ ਪਾਰਾ ਨੀ।
ਹਾਂ, ਵਿਆਹ ਸ਼ਾਦੀ ਤੇ ਪਾਉਣਾ ਪੈਂਦਾ।
ਵਿਆਹ ਸ਼ਾਦੀ ਤੇ ਪਾਉਣਾ ਪੈਂਦਾ ਐ।
ਬਾਕੀ ਤੇ ਓਦਾਂ ਹੀ ਸ਼ਹਿਰ ਸ਼ੁਰ ਜਾਣ ਤੇ ਹਲਕੇ ਠੀਕ ਰਹਿੰਦੇ।
ਹਾਂਜੀ।
ਹਾਂਜੀ, ਤੁਹੀ ਕਿੱਥੋਂ ਲਿਆਂਦੇ ਜੇ ਸ਼ੂਟ?
ਆਹੀ ਤੇ ਜਾਦਾ ਆਪਣੇ ਸ਼ਹਿਰੋ ਹੀ ਲੈਂਦੇ ਜੇ।
ਅੱਛਾ, ਅੰਬਰਸਰੋ ਲਿਆਂਉਦੇ ਜੇ?
ਨੀ ਅੰਮ੍ਰਿਤਸਰੋਂ ਕਦੀ ਕਦੀ ਲਿਆਈ ਦੇ ਨੇ, ਜਿੱਦਾਂ ਸ਼ਹੀਦਾਂ ਸਾਹਿਬ ਬਾਜ਼ਾਰ ਹੁੰਦਾ ਹੋਮ ਇਜ ਚੰਗਾ ਸੂਟ। ਤੇ ਲੈ ਆਈਦਾ ਜਦੋਂ ਜਾਈਏ, ਹਾਂਜੀ।
ਵਧੀਆ ਮਿਲਦੇ ਆ?
ਹੁੰਦੈ ਵਧੀਆ ਹੀ ਨੇ ਕੱਪੜੇ ਉਥੇ ਵੀ ਬੜੀਆਂ ਸੇਲਾਂ ਵੀ ਲੱਗੀਆਂ ਹੁੰਦੀਆਂ।
ਅੱਛਾ, ਇਹ ਵੀ ਗੱਲ ਹੈਗੀ ਐ, ਮੈਂ ਤੇ ਵੈਸੇ ਅੰਬਰ ਸਰੋਂ ਲੈਂਨੀ ਹਾਂ ਉਹਰ ਲੈਂਣੀ ਤੇ ਮੈਂ ਵੀ ਉਥੋਂ ਹੀ ਆ ਪਰ ਮੋਲ ਚੋਂ ਲੈਣੀ ਆਂ ਮੈਂ
ਠੀਕ ਐ, ਉਦਾਂ ਤੇ ਅੰਮ੍ਰਿਤਸਰੋਂ ਕੱਪੜਾ ਵਧੀਆ ਮਿਲਦਾ ਨਾ।
ਹਾਂਜੀ, ਹਾਂਜੀ ਵਧੀਆ ਹੁੰਦਾ ਐ।
ਉਹ ਏ ਐ ਵੀ ਚਲ ਵੱਧ, ਪੈਸੇ ਵੀ ਖਰਚਣੇ ਚੀਜ਼ ਥੋੜੀ ਵਧੀਆ ਮਿਲ ਜੇ।
ਇਹ ਵੀ ਗੱਲ ਹੈਗੀ ਆ। ਨਾਲੇ ਉਹ ਕੱਪੜਾ ਲਓ ਜਿਹੜਾ ਅਹਨੂੰ ਮਤਲਬ ਵਧੀਆ ਲੱਗਦਾ ਹੋ ਆਹੀ ਫੇਰ ਦੂਸਰੇ ਲੇ ਆਉਣੇ ਬਾਚੋਂ ਕਾਰ ਆ ਕੇ ਕਹਿ ਦਿੰਦੇ ਵੀ
ਠੀਕ ਐ, ਇਹਦਾ ਜਿਹੜੀਆਂ ਹੁਣ ਬੁਟੀਕ ਵਾਲਣੀਆਂ ਇਹ ਵੀ ਲਿਆ ਲਿਆ ਕੇ ਵੀ ਵੇਚਦੀਆਂ ਨੇ ਨਾ। ਆਪ ਕਢਾਈ ਕਰਵਾ ਕੇ ਦਿੰਦੀਆਂ ਲੋਕਾਂ ਨੂੰ। ਲੋਕੀ ਇਹਨਾਂ ਪਿੱਛੇ ਵੀ ਜ਼ਿਆਦਾ ਪਏ ਨੇ ਬੁਟੀਕ ਦੀ। ਕਢਾਈ
ਬੁਟੀਕ ਚ ਵੀ ਗਏ ਕਰਾਉਂਦੇ, ਨਾਲੇ ਕਈ ਆਪ ਹੀ ਸਿਲ ਲੈਂਦੇ ਨੇ।
ਕੱਪੜਾ ਤਾ ਉਹੀ ਆ ਜਾਂਦਾ। ਥੋੜਾ ਬਦਲ ਦਿੰਦੇ ਨੇ ਡਿਜ਼ਾਇਨ ਬਦਲ ਦਿੰਦੇ, ਕਢਾਈਆਂ ਬਦਲ ਜਾਂਦੇ ਨੇ ਉਹ ਅਜੇ ਤੇ ਜਿਆਦਾ ਭਾਰੀ ਕਢਾਈ ਆ ਗਈ ਮਹਿੰਗਾ ਕਰ ਦਿੰਦੇ ਨੇ।
ਕਈ ਕੱਪੜੇ ਲਿਆ ਕੇ ਤੇ ਆਪ ਕਢਾਈ ਕਰਦੀਆਂ ਨੇ ਦੂਸਰੀਆਂ।
ਅੱਛਾ।
ਤੁਹੀ ਕੀਤੀ ਆ ਕਦੇ?
ਨਈ ਮੈਂ ਨੀ ਕਦੇ ਕੀਤੀ, ਨਾ ਮੈਂ ਕਰਵਾਈ ਏ। ਤਦੀ ਮੈਂ ਸਿੰਪਲ ਜੇ ਸੂਟ ਲੈ ਨੀ ਆ। ਔਵੇਂ ਆਖਾਂ ਕਿ ਜਾਦਾ ਭਾਰੀ ਵਿਆ ਸ਼ਾਦੀ 'ਚ ਕਿਤੇ ਲੈ ਲੀ ਦੈ।
ਹਾਂ, ਔਰ ਦੱਸੋ।
ਤੇ ਕੋਟਨ ਦੇ ਪਾ ਲਈ ਦੇ ਨੇ ਚਲ ਵਧੀਐ ਟਾਈਮ ਪਾਸ ਹੋ ਜਾਂਦੈ ਨਾਲੇ।
ਹਾਂ, ਏ ਵੀ ਗੱਲ ਹੈਗੀ। ਹੋਰ ਸਵਾਇਆ ਕੋਈ ਸੂਟ-ਸਾਟ ਕੇ ਨਈ।
ਹਾਂ ਜੀ ਸਮਾਏ ਨੇ। ਕੋਈ ਇੱਕ ਅੱਧਾ ਸੀਨ ਵਾਲਾ ਵੀ ਪਿਆ ਏ।
ਅੱਛਾ, ਸਵਾਲੋ-ਸਵਾਲੋ ਫੇਰ ਨਬੇੜ ਜਾਣਾ ਹੋਏ । ਸਵਾਲੋ-ਸਵਾਲੋ ਫੇਰ ਨਬੇੜ ਜਾਣ ਆਏ ਨੇ।
ਆਹੋ ਏ ਵੀ ਗੱਲ ਹੈਗੀ ਆ ਹਾਡੇ ਅੰਦਰ ਪਈ ਫਿਰ ਏਡੇ ਸਾਲ ਪਰਾਣੇ ਹੋ ਜਾਣੇ ਨੇ।
ਏ ਤੇ ਹੈ, ਅਹੀ ਸੋਚਦੇ ਧੁਵਾਵਾਂਗੇ ਤੇ ਔ ਜਿੰਨੇ ਚਿਰ ਨੂੰ ਸਵਾਈ ਜਾਣੇ ਔਨੇ ਚਿਰ ਨੂੰ ਨਵੇਂ ਆ ਜਾਣੇ।
ਪਰ ਏ ਗੱਲ ਐ ਅਹੀ ਨੀ ਇੱਕ ਕਰਦੇ ਬੀ ਹਾਏ ਪਰਾਣਾ ਹੋ ਜਾਣਾ ਏ। ਕਿ ਨਾ ਸਵਾਈਏ ਜਾਂ ਪੁਰਾਣਾ ਹੋ ਗਿਆ, ਸਾਨੂੰ ਜੇੜਾ ਮਿਲ ਜੇ ਔ ਹੀ ਸਵਾ ਲੈਨੇ ਆ। ਪਰ ਕਈ ਬੀਬੀਆਂ ਆਂਦੀਐ ਨੇ ਬੀ ਏ ਜੇੜਾ ਮੈਂ ਸੂਟ ਪਾਇਆ ਏਦੇ ਨਾਲ ਦਾ ਜੇ ਦੂਜੀ ਬੀਬੀ ਨੇ ਪਾ ਲੈਣਾ ਔਨੇ ਔ ਪੋਉਣਾ ਈ ਨਈ ਫਿਰ ਵੀ ਹਾਂ ਏਨੇ ਮੇਰੇ ਨਾਲ ਦਾ ਸੂਟ ਪਾ ਲਿਆ, ਮੈਂ
ਔ ਏ ਤੇ ਗਲ ਈ ਵੱਖਰੀ ਹੋ ਗੀ ਨਾ।
ਹਾਂ। ਤੇ ਅਹੀ ਤੇ ਕਦੀ ਡਜੈਨ ਵੱਲ ਧਿਆਨ ਈ ਨੀ ਦਿੱਤਾ ਜੇੜਾ ਮਿਲ ਜੇ ਪਾ ਲਈ ਦੈ। ਡਜੈਨ ਤੇ ਨਾਲੇ ਰੋਜ਼ ਈ ਬਦਲਦੇ ਨੇ। ਕਿੰਨੇ ਕ ਕੋਈ ਲਏਗਾ ਔ ਤੇ ਕੋਈ ਵੱਡੇ ਵੱਡੇ ਹੈ ਨੇ ਜੇੜੇ ਖੁੱਲੇ ਪੈਹੇ ਵਾਲੇ ਨੇ, ਰੋਜ ਸੂਟ ਖ਼ਰੀਦ ਲੈਣ
ਹਾਂ, ਕੈੜੇ-ਕੈੜੇ ਸੂਟ ਤੁਹੀ ਵੈਹੇ ਪਾਏ। ਕੈੜੇ-ਕੈੜੇ ਕੱਪ ਕੈੜੇ-ਕੈੜੇ ਕੱਪੜੇ ਦੇ ਤੁਹੀ ਲਏ ਵੈਹੇ?
ਸੂਟ
ਹਾਂ।
ਗਰਮੀਆਂ ਇੱਚ ਜਾਦਾ ਕੋਟਨ ਈ ਚਲਦੀ ਆ।
ਨਈ ਔਦਾਂ ਤੁਹੀ ਕੋਟਨ ਤੋ ਇਲਾਵਾ ਕੋਈ ਲਏ?
ਨਾ, ਐਹੋ ਈਏ ਮਸਲੀਨ ਦੇ ਹੋਗੇ, ਪੇਔਰ ਦਾ ਹੋ ਗਿਆ। ਏ ਤੇ ਜਾਦਾ ਸਿਆਲ 'ਚ ਈ ਪੈਂਦੇ ਨੇ। ਤਾਂ ਗਰਮੀਆਂ 'ਚ ਤੇ ਆ ਗ੍ਰੇਸਕੋਟਨ, ਬਰੋਸ਼ਾ ਏਦਾਂ ਦੇ ਸੂਟ ਪੈਂਦੇ ਨੇ ਜਾਦਾ।
ਅ ਮੈ ਤ ਨੀ ਹਾ ਏਸ, ਏਸ ਵਾਰ ਗਰਮੀਆਂ 'ਚ ਮੈ ਤ ਨਈ ਲਏ ਹੈਗੇ। ਹਾਂਜੀ। ਆ ਵੀ ਗਲ ਹੈਗੀ। ਹਾਂਜੀ।
ਪਾੜ ਜਾਂਦੇ ਸੀ ਤੇ ਕਲਰ ਵੀ ਖਰਾਬ ਹੋ ਜਾਂਦੇ ਨੇ।
ਏ ਵੀ, ਹਾਂ-ਹਾਂ ਕਈ ਹੁੰਦੇ ਜੇੜੇ ਘੱਸ ਵੀ ਜਾਂਦੇ ਨੇ। ਇੱਕ ਵਾਰੀ ਧੋਵੋ ਤੇ, ਘੱਸ ਜਾਂਦੇ ਨੇ।
ਕਲਰ ਬੋਤ ਖਰਾਬ ਹੋ ਜਾਂਦੇ ਨੇ ਤੇ ਫੇਰ
ਔਨਾਂ ਦਾ ਜੇੜਾ ਫਿੱਕਾ ਪੈ ਜਾਂਦਾ
ਹੂੰ।
ਵੈਹੇ ਵਧੀਆ ਲਿਆਉਣੇ ਚਾਈਦੇ ਵਾ। ਪੈਹੇ ਵਲ ਚਲੋ ਵੇਖਣਾ ਈ ਪੈਂਦਾ ਵਾ ਪਰ ਜੇੜੀ ਚੀਜ ਅਹੀ ਲਈ ਅ ਪੈਹੇ ਖਰਚੇ ਔ ਇੱਕ ਵਾਰ ਫੇਰ, ਇੱਕ ਵਾਰ ਜੀ ਏਦਾਂ ਕਰੇ ਤੇ ਫੇਰ ਵਧੀਆ ਨੀ ਨਾ ਲਗਦਾ।
ਹਾਂਜੀ।
ਏ ਵੀ ਗਲ ਹੈਗੀ ਆ।
ਹੋਰ ਤੂਹੀ ਸੁਨਾਓ ਵੀ ਕਿੱਦਾਂ ਦੇ ਤੂਹੀ ਨੀ ਸੁਵਾਏਆ ਸਵੁਏਆ ਗਰਮੀਆਂ ਵਾਲਾ ਸੂਟ
ਨਈ ਮੈਂ ਨੀ ਸਵਾਏਆ ਤੁਆਨੂ ਦੱਸੇਆ ਨਾ ਇਸ ਵਾਰ ਨੀ ਸੁਵਾਏਆ।
ਹਾਂਜੀ ਨਾਲੇ ਮੈਂ ਕਦੇ ਕਦੇ ਰੈਡੀਮੇਡ ਈ ਲੈ ਆਂਨੀ ਆਂ।
ਰੈਡੀਮੇਟ ਫੇਰ ਓ ਟੀ ਸ਼ਰਟਾਂ ਪਜਾਮੇ ਕੇ
ਨਈ ਓ ਕਦੇ ਕਦੇ ਪਲਾਜ਼ੋ ਵਾਲੇ ਵੀ ਲੈਓਂਨੇ ਕਦੇ ਦੂਸਰੇ।
ਅੱਸਾ ਤੂਹੀ ਤੇ ਲਗਦਾ ਜਾਦਾ ਰੈਡੀਮੇਟ ਈ ਪਾਂਦੇ ਜੇ।
ਹਾਂਜੀ ਤੂਹੀ ਨੀ ਲੇਆਏ ਕਦੇ
ਨਾ ਮੈਂ ਨੀ ਕਦੀ ਪਾਏਆ ਬੱਚੇ ਪਾ ਲੈਂਦੇ ਨੇ ਓਦਾਂ ਤਾਂ
ਅੱਛਾ। ਨਈ ਰੈਡੀਮੇਡ ਵੀ ਵਦੀਆ ਹੁੰਦੇ ਓ ਪਲਾਜੋ ਵਾਲੇ ਸ਼ਲਾਰੇ ਵਾਲਾ ਵੀ ਹੋ ਗੇਆ। ਪਲਾਜ਼ੋ ਵਾਲਾ ਵਦੀਆ ਹੁੰਦੇ।
ਓ ਇਕ ਹੰਡ ਜਾਂਦੇ ਨੇ ਓ ਵੀ।
ਠੀਕੈ ਮੇਰੇ ਵੀ ਗੁੜੀਆਂ ਨੂੰ ਜਾਦਾ ਰੈਡੀਮੇਡ ਈ ਪਸੰਦ ਨੇ ਨਿੱਕੀ ਆਹਂਦੀ ਹੁੰਦੀ ਸੀ ਸੂਟ ਸਵਾਦੇ ਪਾਉਂਦੀ ਓ ਵੀ ਨੀ ਫੇਰ। ਓਵੀ ਸਵਾ ਕੇ ਰਖ ਦਿੰਦੀ ਐ।
ਜੀਅ ਨੀ ਕਰਦਾ ਏਨਾ ਨੂ ਪੋਨ ਨੂ।
ਆ ਫ਼ੇਰ ਆਖਣਾ ਹਾਨੂੰ ਟੀ ਸ਼ਰਟ ਪਜਾਮਾ ਲੈ ਦੇ, ਸਿਆਲ ਨਾ ਆਖਣਾ ਹਾਨੂ ਟਰੈਕ ਸੂਟ ਲੇਆ ਦੋ ਤੇ ਫੇਰ ਪੌਣੇ ਕਦੋਂ ਨੇ
ਗਰਮੀਆਂ ਚ ਸਿਰਫ ਵੈਹੇ ਟੀਸ਼ਰਟਾਂ ਹੀ ਠੀਕ ਹੁੰਦੀਆਂ ਘਰ ਚ
ਸਕੂਲ ਜਾਣਾ ਸਕੂਲੋਂ ਆਣਗੇ ਪੌਣੇ ਫੇਰ ਚੱਲ ਜਾਣਾ ਤੇ ਕਿੰਨੇ ਕੁ ਫਰਕ
ਹਾਂਜੀ ਹਾਂਜੀ
ਚਲੋ ਰੀਸ ਤੇ ਹੁੰਦੀ ਹ ਨਾ ਸੂਟ ਪਾਈਏ
ਹਾਂ ਇਹ ਵੀ ਹੈਗਾ ਹੈ ਵੈਹੇ ਵੀ ਉਹ ਇੱਕ ਵਾਰ ਪਾਇਆ ਤੇ ਉਹਨਾਂ ਨੇ ਪਤਾ ਨੀ ਕਦੋਂ ਪਾਉਣਾ ਹੁੰਦਾ ਬੜਾ ਜੀ ਵੇ ਵਿਆਹ ਤੇ ਹੀ ਸਵਾ ਕੇ ਰੱਖ ਲੈਦੇ ਭਾਰੇ ਭਾਰੇ ਬੈਂਚੋ ਵੈਯਾ ਕੋਈ ਹੋਰ ਆਉਂਦਾ ਨਹੀਂ ਤੇ ਉਹ ਵਿਚਾਰੇ ਅੰਦਰ ਹੀ ਰਹਿੰਦੇ ਨੇ ਉਹ ਕੱਸਦੇ ਨੀ ਫੇਰ ਏਧਾ ਹੀ ਰਹਿ ਪੈਂਦੇ
ਹੋਰ ਸੁਨਾਓ ਕੋ ਗੱਲਬਾਤ
ਕੁਝ ਨਹੀਂ ਮੈਂ ਤੁਹੀ ਹੈਗਾ ਤੁਹਾਡੇ ਕੋਲ ਭਾਰਾ ਸੂਟ
ਮੇਰ ਕੋਲ ਹਾਂ ਹੈਗਾ ਇੱਕ ਆਦਾ ਵਾ ਕੋ ਵਯਾ ਸ਼ਾਦੀ ਵਾਸਤੇ
ਅੱਸ਼ਾ ਤੇ ਉਹਨੂੰ ਭਾੲ ਰਾੰਗ ਕਰਾਨ ਵਾਲਾ ਦੂਜਾ
ਨਾ ਰਾਂਗ ਓਹਦਾ ਕਰਾਇਆ ਕਿ ਜਿਹੜਾ ਰੰਗ ਪਸੰਦ ਨਾ ਹੋ ਫਿਰ ਇੱਕ ਦਿਨ ਮੈਂ ਕਰਾਕੇ ਰੱਖਿਆ ਰੰਗ
ਅੱਸ਼ਾ ਜਾਦਾ ਕਡਾਈ ਉਤੇ ਜਾਦਾ ਭਾਰੈ
ਹਾਂ ਓ ਤੇ ਬੋਹ ਜਾਦਾ ਭਾਰਾ ਓ ਚਾਰ, ਪੰਜ ਹਜਾਰ ਦਾ ਸੂਟ ਆ। ਨਾ ਤੇ ਜੀ ਕਰਦਾ ਕਿਹੇ ਨੂ ਦੇਨ ਨੂ ਤੋ ਕਲਰ ਵੀ ਨਾ ਥੋੜਾ ਜਿਹਾ ਜਿਆਦਾ ਹੀ ਗਾੜਾ ਸੀ ਤੇ ਮਜੰਟਾ ਮਜੁੰਟਾ ਫਿਰ ਮੈਂ ਥੋੜਾ ਜਿ ਉਹਨੂੰ ਚੇਂਜ ਕਰ ਲਿਆ
ਅੱਛਾ ਵਧੀਆ ਵੈਹੇ ਜਿਹੜਾ ਰੰਗ ਚ ਲੱਗੇ ਚੰਗਾ ਉਹ ਕਰਾਣਾ ਚਾਹੀਦਾ
ਹਾਂ
ਹੋਰ ਸਸਤੇ ਲੈਂਦੇ ਕੇ
ਸਸਤੇ ਰਹਿੰਦੇ ਕਿ ਮੈਂ ਜਿਆਦਾ ਮਹਿੰਗੇ ਰਹਿੰਦੇ
ਨਹੀਂ ਨਹੀਂ ਮੈਂ ਸਸਤੀ ਲੈਨੀ ਮੈ ਨੀ ਜਾਦਾ ਮਹਿੰਗੇ ਲੈਂਦੀ ਮਹਿੰਗੇ ਲੈ ਕਿਤਨਾ ਨੂੰ ਅੰਦਰ ਹੀ ਰੱਖ ਤੇ ਫਿਰ ਫਾਇਦਾ ਕੀ ਹ ਭੋਨਾ ਨੀ ਆ ਓ ਰਵਾਜ ਨਿਕਲ ਚਲਦਾ ਮੇਰਾ ਵੀ ਸਸਤਾ ਰਹਾਂਗੇ ਨਾਲੇ ਮੁੜ ਕੇ ਘਰ ਵਧੀਆ ਨਾ
ਇਹ ਵੀ ਗੱਲ ਹੈਗੀ ਆ ਹਾਂਜੀ ਚਲੋ ਫੇਰ ਠੀਕ ਜਾ ਮੇਰਾ ਫੇਰ ਥੋੜੀ ਦੇਰ ਚ ਕਰਦੀ ਆ ਫੋਨ ਆਉਂਦਿਆ ਦੂਸਰਾ
ਠੀਕੇ